ਹੈਲੋ, ਸਸ ਸ੍ਰੀ ਸਸ ਸ੍ਰੀ ਅਕਾਲ, ਹੋਰ ਕੀ ਹੋ ਰੇਆ?
ਬੱਚੇ ਨੂੰ ਸਕੂਲ ਲੈਕੇ ਆਈ ਆ ਹੁਣ, ਰੋਟੀ-ਪਾਣੀ ਦੀ ਰੋਟੀ-ਪਾਣੀ ਦੀ ਤਿਆਰੀ। ਮੈਂ ਤੇ ਸਾਰੀ ਪੜ ਲਿਆ, ਓ ਮਾਰਕੀਟ ਵੀ ਚੱਲਦੀ ਫਿਰ ਸਮਾਨ ਲੈਣਾ ਸੀ, ਬੱਚੀ ਤਾਂ ਵੱਡੇ ਐਨਾਂ।
ਹਾਂਜੀ।
ਹਾਂਜੀ, ਤੇ ਓ ਓਦੇ ਕੀ ਗਿਆਰਾਂ ਸਾਲ ਦੀ ਹੋ ਗਈ, ਤੇ ਗਿਆਰਾਂ ਗਿਫਟ ਲੈਣੇ ਮੈਂ।
ਅੱਛਾ-ਅੱਛਾ ਹਾਂਜੀ ਅੱਛਾ, ਲੈ ਆਏ ਫੇਰ?
ਹੰਜੀ ਲੈ ਆਏ।
ਅੱਛਾ।
ਹੂੰ। ਹੂੰ, ਓਤੇ ਜਾਦਾ ਵੇਖੋ ਤੇ ਫੇਰ ਸਮਝ ਨੀ ਆਂਦਾ ਕੀ ਲਈਏ ਤੇ ਕੀ ਛੱਡੀਏ ਇਸ ਤਰ੍ਹਾਂ ਹੋ ਜਾਂਦਾ ਵਾ।
ਹਾਂ
ਹੂੰ।
ਛੱਡਣਾ ਆ ਵੀ ਥੋੜਣਾ ਓਵੀ ਥੋਣਾ।
ਹੂੰ-ਹੂੰ, ਹੂੰ-ਹੂੰ, ਹੋਰ ਰੋਟੀ ਵੀ ਬਣ ਗਈ ਤੁਆਡੀ?
ਹਾਂ ਨਾ ਹਲੇ ਜਾ ਆਕੇ ਬਸ ਚੜਾਈ ਐ ਤੁਆਡਾ ਓ ਬਣਾਂਗੀ ਮੈਂ ਬਰਰੱਟੀ ਦੇ ਬੀਜੇ ਨੀਂ ਹੁੰਦੇ।
ਅੱਛਾ ਰਵਾਈਂ?
ਰਵਾਈ ਹਾਂਜੀ ਰਵਾਏ ਚਾਵਲ ਤੇ ਰੈਤਾ, ਹਾਂਜੀ। ਰੈਤਾ ਤਾਂ ਫੇਰ ਠੈਰ ਕੇ ਪਾਉਂਗੀ, ਦਈਂ ਲੈ ਕੇ ਆਉਣਗੇ। ਫੇਰ ਪਾਉਂਗੀ, ਹਾਂ ਨਾਲੇ ਮਸਾਲਾ ਵਗੈਰਾ ਤੂੰਗੀ ਚੜ੍ਹਾਈ ਨੇ ਚਾਵਲ ਚੜ੍ਹਾਤਾ। ਫਟਾਫਟਾ ਹੋ ਜੇ, ਫਟਾਫਟ ਹੋ ਜਾਏਗਾ ਭੁੱਖ ਲੱਗੀਏ।
ਹੂੰ-ਹੂੰ, ਓ ਤੇ ਹੈ। ਮੈਨੂੰ ਆਪ ਲੱਗੀ ਪਈਏ, ਭੁੱਖ ਖਾਉਂਗੀ।
ਤੁਸੀ ਕੀ ਕਰ ਰੇਓ?
ਹੂੰ, ਕੋਛ ਨੀ ਬਸ ਬੈਠੇ ਹੀ, ਮੈਂ ਬੈਠੀ ਮੈਂ ਵੀ ਐ ਆਕੇ ਤੇ ਮੈਂ ਵੀ ਯੋਗਾ ਹੀ ਸੀ ਮੇਰੀ ਦਰਾਣੀ ਦੀ ਬੇਟੀ ਨੂੰ ਲੈਣ ਜਾਣਾ ਸੀ। ਸਕੂਲ ਤੋਂ ਓਨੂੰ ਲੈਕੇ ਆਏ ਓਦੇ ਬਾਦ ਹੁਣ ਖਾਉਂਗੇ ਰੋਟੀ। ਰਟੀ ਬਨੇਆ ਦਾਲ-ਚੌਲ, ਭਿੰਡੀ ਦੀ ਸਬਜੀ, ਹਾਂਜੀ।
ਹੂੰ, ਬੱਚੇ ਫੋਨ ਕਰਾਂਗੀ ਥਾਨੂੰ ਐਡਵਾਂਸ ਤੇ ਕੈ ਦੇਨੀਂ ਆਂ ਬਡੇ ਚ ਭੇਜਣਾ ਨਾ ਬੱਚੇ, ਹਾਂਜੀ ਬੱਚੇ। ਚੇਆ ਨੂੰ ਪੇਜ ਤੁਸੀ ਵੀ ਆਯੋ।
ਹਾਂਜੀ-ਹਾਂਜੀ, ਜਰੂਰ। ਹੂੰ-ਹੂੰ, ਹਾਂਜੀ-ਹਾਂਜੀ ਹੂੰ। ਅੱਛਾ-ਅੱਛਾ ਹਾਂਜੀ, ਠੀਕੈ ਨਾ ਆਵਾਂਗੀ।
ਯਦ ਕਰਨਾ ਆ ਅਪਨੀ ਫੈਂਡ ਨੂੰ ਕੈਂਦੀ ਮੰਮਾ ਤੁਸੀ ਵੀ ਅਪਨੀ ਸੈਡ ਲੋਕ ਬੁਲਾ ਲਿਓ, ਮੈਂ ਕੇਆ ਚੰਗਾ ਜੀ ਬੁਲਾ ਲੂੰਗੀ।
ਹੂੰ, ਅੱਛਾ। ਡਿਪੇਂਡਸ ਹਾਂਜੀ ਓ ਤੇ ਹੈ, ਹੂੰ।
ਸਬਜੀ ਲੈਕੇ ਕੋਈ ਇੱਕ ਵੀ ਮਿਰਚੀ ਸੜੀ ਨਿਕਲ ਜਾਂਣੀ, ਕਿੰਨੀ ਗੰਦੀ ਸਮੈਲ ਆਉਂਦੀਏ।
ਹੂੰ। ਓ ਤੇ ਹੈ ਵਿਚ-ਵਿਚ ਰੈ ਜਾਂਦੀ ਆ ਹੁਣ, ਗਰਮੀ ਵੀ ਪੈਣ ਡਈ ਸੀ ਨਾ ਤੇ ਹੂੰ।
ਹਾਂ ਤੇ ਬੱਸ ਹੋ ਜਾਂਦੀ ਨਾ ਪਾਣੀ ਵਗੈਰਹ।
ਹਾਂਜੀ, ਓ ਤੇ ਹੈ। ਹੂੰ, ਓ ਤੇ ਹੈ। ਨਈ ਹੂੰ।
ਤੇ ਵੀ ਫੋਨ ਕੀਤਾ ਤਦੇ ਪਾਪਾ ਰੋਟੀ ਬਣ ਗਈ। ਮੈਂ ਕਿੱਥੇ ਰੋਟੀ ਬਣ ਗਈ ਓਨਾ ਨੂੰ ਵੀ ਕੰਮ ਨਾਲ ਜਾਣਾ ਹੀ। ਪਾਰਟੀ ਵਾਲੇ ਕਸਟਮਬਰ ਕੋ ਤੂੰ ਵੀ ਚੱਲ ਗਏ ਛੇਤੀ ਦੋ ਈ ਲੈ ਆਂਦੇ ਸਕੂਲੋਂ। ਮੈਂ ਕਦੀ ਵੈਨ ਵਗੈਰਾ ਲਗਾ ਦੋ। ਵੈਨ ਲਗਾਦੋ ਯਾਰ ਦਿੱਕਤ ਹੁੰਦੀ, ਕੈਦਾ ਨੀ ਆਪੇ ਠੀਕ ਐ ਆਪ ਲੈ ਕੇ
ਨਈਂ-ਨਈਂ ਆਪੇ ਸਈ ਰੈਂਦਾ ਵਾ। ਜਾਦਾ ਫੇਰ ਬੇਟਾ ਪਿੱਛੇ ਹੱਟੀ ਥੋੜ੍ਹਾ ਸਾਫ ਕਰਾ।
ਮੇਨ ਗੱਲ ਨਾਂ ਕੀ ਹੁੰਦਾ ਨਾ ਓ ਛੱਡ ਤੁ ਦੇ ਘਰਦੇ ਦੋ ਡੇਢ ਵਜੇ ਘਰ ਪਹ ਪਹੁੰਚਾਉਂਦੇ ਆ। ਬੋਤ ਲੇਟ ਕਰ ਦਿੰਦੇ।
ਹੂੰ-ਹੂੰ, ਓ ਤੇ ਆ ਲੇਟ ਫੇਰ ਬੇਟਾ ਹਟੀ ਪਿੱਛੇ ਹਟੀ।
ਫਿਰ ਉਹਨਾ ਦੇ ਰੂਟ ਵਾਈਜ ਰੂਟ ਛੱਡਣਾ ਨਾ। ਤੇ ਆਪਣਾ ਫਟਾਕ ਨਾ ਵੇਖੋ ਲੈ ਕੇ ਘਰੇ ਵੀ ਆ ਗੀ। ਬੱਚਾ ਗਰਮੀ 'ਚ ਗਰਮੀ ਚ ਵੈਨ ਚ ਬੈਠੇ
ਹਾਂ ਇੰਨੀ-ਇੰਨੀ ਗਰਮੀ 'ਚ ਫਿਰ ਬੈਠੇ ਰਹਿਣਾ ਪੈਨੂੰ ਨਾਲੇ ਇੱਕ ਜਗ੍ਹਾ, ਇੱਕ ਲੇਨ 'ਚ ਕਿੰਨੇ- ਕਿੰਨੇ ਜਣਿਆਂ ਨੂੰ, ਵਾੜ ਦਿੰਦੇ ਐ।
ਹਾਂਜੀ-ਹਾਂਜੀ ਉਈ ਅਦੇ ਪਾਪਾ ਕਹਿੰਦੇ, ਭਾਈ ਨਈ ਸਾਨੂੰ, ਖਤਮ ਹੋ ਗਿਆ। ਤੁਸੀਂ ਕਿਦਾ ਲੈ ਕੇ ਆਦੇ, ਗੱਡੀ ਲੈ ਆਓ ਆਪੇ ਲਾਉਂਦੇ।
ਨਈ-ਨਈ ਆਪ ਈ ਆਪ ਈ ਸ਼ੁਰੂ ਸੀ, ਤੇ ਪਾਪਾ ਮੈਂ ਤੇ ਆਪ ਹੀ ਲੈਣਾ, ਛੱਡਣਾ ਤੇ ਲੈਣ ਜਾਣਾ ਕਰਦੇ ਆ।
ਹਾਂਜੀ ਵਧੀਆ ਹੀ ਆ, ਮੈਂ ਵੀ ਕਹਿ ਰਹੀ ਸੀਗੀ ਗੱਡੀ ਲਾ ਦੋ।
ਹਾਂ, ਨਈ-ਨਈ ਡਰਾਈਵਰਾਂ ਦਾ ਭਰੋਸਾ ਨਈ ਰਹਿੰਦਾ ਬਈ ਸਾਨੂੰ ਤੇ ਨਈ ਹੈਗਾ।
ਤੂੰ ਕੀ ਕਰੇਗੀ ਬਹਿ ਕੇ ਹੋਰ ਕਿਸੇ ਘਰੇ, ਤੂੰ ਨਈ ਜਾਏਗੀ, ਹਾਂਜੀ ਗੱਲ ਵੀ ਸਹੀ ਆ।
ਹੂੰ
ਰੋਟੀ ਆਪਣੇ ਹੱਥ 'ਚ ਪੈਂਦੀ ਮੈਂ ਕਿਹਾ ਹਾ ਉਹ ਗੱਲ ਤੇ ਵੱਖਰੀ, ਸਹੀ ਐ।
ਹਾਂਜੀ ਵਿੱਚ ਤੇ ਬਹੁਤ ਇੰਨਾ-ਇੰਨਾ ਚੱਲਿਆ ਸੀਗਾ।
ਹਾਂਜੀ, ਨਈ ਹੁਣ ਕਿਸੇ ਤੇ ਵਿਸ਼ਵਾਸ ਵੀ ਨੀ ਰਹਿ ਗਿਆ ਨਾ ਪਰਜਾਈ ਅੱਜ ਕੱਲ ਕਿਸੇ ਦਾ ਸਵਾਸ ਵਿਧੀ ਲੈ ਗਿਆ ਨਾ, ਇਹ ਤਾਂ ਅੱਜ ਹਾਂਜੀ, ਜ਼ਮਾਨਾ ਬਹੁਤ ਖ਼ਰਾਬ ਚੱਲ ਰਿਹਾ।
ਹਾਂਜੀ, ਉਹ ਤੇ ਹੈ, ਆਪ ਹੀ ਲੈਣ ਜਾਣਾ ਕਰੋ ਤੇ
ਹਾਂਜੀ ਬਲਾ, ਜੋ ਹੋਣਾ ਚਲੋ ਉਹ ਤਾਂ ਹੋਣਾ ਹੀ ਆ, ਲੇਕਿਨ ਆਪਣੀ ਸੇਫਟੀ ਆਪਣੇ ਹੱਥ 'ਚ ਆ।
ਹੂੰ-ਹੂੰ, ਨਈ ਉਹ ਤੇ ਜ਼ਮਾਨੇ ਦੇ ਹਿਸਾਬ ਨਾਲ ਕਰਨਾ ਈ ਪੈਂਦਾ ਜਿਹੋ ਜਿਹਾ ਅੱਜ ਕੱਲ੍ਹ ਜ਼ਮਾਨਾ ਚੱਲਣ ਡਿਆ ਵਾ। ਖੁਦ ਈ ਕਰੋ ਹਾਂਜੀ, ਉਹੀ ਸਹੀ ਏ। ਹੂੰ-ਹੂੰ ਤੇ ਐ।
ਹੋਰ ਠੀਕ ਐ ਮੰਮੀ ਘਰੇ। ਤੁਹਾਡੇ ਘਰ, ਤੁਹਾਡੇ ਘਰ ਤੇ ਮੰਮਾ ਠੀਕ ਏ ਬਾ ਠੀਕ ਏ।
ਹਾਂਜੀ-ਹਾਂਜੀ ਠੀਕ ਐ ਹੁਣ। ਥੋੜ੍ਹਾ ਟਾਈਮ ਲੱਗਦਾ ਈ ਆ। ਹਾਂ, ਜਕਮ ਹੁਣ ਸੁੱਕਣ 'ਚ ਟਾਈਮ ਲੱਗਦਾ ਹੀ ਆ, ਸੱਟ ਲੱਗੀ ਜਿਹੜੀ।
ਹਾਂਜੀ ਸੱਟ ਲੱਗ ਗ਼ੀ ਸੀ, ਕਿੱਦਾਂ?
ਹਾਂਜੀ
ਹਾਂਜੀ ਮੈਨੂੰ ਮੋਂਕਾ ਭਰਜਾਈ ਦੱਸ ਰਹੀ ਸੀ, ਕਿ ਚੋਟ ਲੱਗ ਗਈ ਸੀ। ਆਂਟੀ ਜੀ ਨੂੰ ਮੈਂ ਕਿਹਾ ਕਿੱਦਾਂ ਮੈਂ ਫੋਨ ਮੈਂ ਕਿਹਾ, ਟਾਈਮ ਨੀ ਲੱਗ ਰਿਹਾ ਸੀ, ਮੈਂ ਕਿਹਾ ਫੋਨ ਲਾ ਕੇ ਪੁੱਛਦੀ ਆਂ ਪੁੱਛਦੀ ਆਂ ਫੇਰ ਇੱਧਰ ਉਦਾ ਕਰਦੇ ਟਾਈਮ ਈ ਨੀ ਲੱਗਦਾ।
ਹਾਂ ਨਈ ਉਹੀ ਤੇ ਫੇਰ ਹੂੰ ਬਹਿ ਕੇ ਗਏ ਸੀ ਅਚਾਨਕ ਰੁੱਕਣ ਹੀ ਨੀ ਡਿਆ ਸੀ ਨਾ ਬਲੱਡ। ਇਹਨਾਂ ਤੇ ਘਰੋਂ ਹੀ ਲੈ ਕੇ ਗਏ ਸੀ ਡਾਕਟਰ ਕੋਲ ਹਾਂਜੀ, ਤੇ ਉਹ, ਟਾਈਮ ਲੱਗੇਗਾ ਹੁਣ ਸੁੱਕਣ 'ਚ, ਜਿਹੜਾ ਟਾਂਕੇ ਲਗੇ ਕਿ, ਨਾਲੇ ਬਰਸਾਤ ਦਾ ਮੌਸਮ ਵੀ ਹੁਣ ਹੋ ਗਿਆ ਵਾ ਤੇ ਨਮੀਂ-ਨਮੀਂ 'ਚ ਛੇਤੀ ਸੁੱਕਦੇ ਵੀ ਨੀ ਜਲਦੀ।
ਇਕੱਲੇ ਨੂੰ ਨਾ ਜਾਣ ਦੇਣਾ, ਦਿਆ ਕਰੋ।
ਨਈ-ਨਈ ਕੱਲੇ ਤਾਂ ਨਈ ਜਾਂਦੇ ਆ, ਹੂੰ। ਕੱਲੇ ਤੇ ਨਈ ਜਾਣ ਦੇਈ ਦਾ, ਨਾਲ ਰਹਿੰਦਾ ਈ ਆ ਕੋਈ ਨਾ ਕੋਈ।
ਹਾਂਜੀ